ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। ਭੈਣਜੀ, ਕਿ ਹਾਲ ਜੀ?
ਬਸ ਜੀ ਵਧਿਆ ਜੀ।
ਹੋਰ ਵਧੀਆ ਜੀ ਵਧੀਆ, ਹੋਰ ਘਰ ਮੰਮੀ -ਪਾਪਾ ਠੀਕ ਨੇ ਜੀ?
ਹਾਂਜੀ-ਹਾਂਜੀ ਸਭ ਵਧੀਆ ਜੀ।
ਅੱਛਾ ਵਧੀਆ ਜੀ ਵਧੀਆ ਬਸ ਫੋਨ ਚਲਾ ਰਹੇ ਸੀ। ਸੋਣ ਦੀ ਤਿਆਰੀਆਂ। ਉਹ ਬਿਜਨਸ ਚਾਰਟ ਚੱਲ ਰਹੀ ਸੀ ਨਾ ਜਿਹੜਰਾ ਟੀਮ ਨਾਲ।
ਅੱਛਾ-ਅੱਛਾ, ਅੱਛਾ ਹੋਰ ਰੋਟੀ ਪਾਣੀ ਖਾ ਲੀ।
ਹਾਂਜੀ-ਹਾਂਜੀ ਬੂਡੀਓ ਲੰਗਰ ਛੱਕ ਆਏ ਸੀ।
ਅੱ ਬਣਾਇਆ ਨੀ ਕੁਛ ਘਰ।
ਘਰ ਦਾ ਪਤਾ ਨੀ ਅਸੀਂ ਪਤਾ ਨਹੀਂ ਕੀਤਾ ਜੇ ਆਪਾਂ ਉੱਥੇ ਰਹਿੰਨੇ ਹਾਂ ਨਾ ਨੇ ਫਾਮ ਹਾਊਸ ਵਿੱਚ।
ਅੱਛਾ ਜੀ ਅੱਛਾ-ਅੱਛਾ, ਅੱਛਾ।
ਰਾਤੀ ਉੱਥੇ ਸੋਨੇ ਆ।
ਅੱਛ
ਹੋਰ ਸੁਣਾਓ ਕੀ ਚੱਲ ਰਿਹਾ ਤੁਹਾਡਾ ਕਾਕੇ ਦਾ ਕੀ ਹਾਲ ਏ।
ਕਾਕਾ ਵਧੀਆ ਸੁ ਸੁਤਾ ਪਿਆ ਸੀ ਕ ਉਹ ਫੋਨ ਚਲਾ ਰਿਹਾ ਸੀ ਸੁੱਤਾ ਪਿਆ ਕਹਿ ਰਹੀ ਆ।
ਹਮ ਹੋਰ ਕਾਕੇ ਦਾ ਬਿਜਨਸ ਕਿਵੇਂ ਚੱਲ ਰਿਹਾ।
ਕਾਕੇ ਦਾ ਬਿਜਨਸ ਬਸ ਫੋਨ ਚਲਾਉਣਾ ਹੀ ਹੈ ਫੋਨ ਚਲਾ ਰਿਹਾ। ਬੜਾ ਵਧੀਆ ਚਲਾ ਰਿਹਾ ਹੈ।
ਅਜ ਗਏ ਨੀ ਹੋਦੇ ਗੁਰਦੁਆਰੇ ਮੱਸਿਆ ਸੀ ਨਾ ਅੱਜ।
ਹਾਂਜੀ ਗਏ ਸੀ ਅਸੀਂ ਤੁਹਾਨੂੰ ਕਿਹਾ ਸੀ ਤੁਸੀਂ ਗਏ ਹੀ ਨੀ।
ਅੱਛਾ-ਅੱਛਾ ਹੋਰ ਲੰਗਰ ਲਿਆਏ ਓ ਪੰਨੀ ਚ।
ਨਾ ਜੀ ਨਾ ਅਸੀਂ ਨਹੀਂ ਲਿ
ਅੱਛਾ -ਅੱਛਾ।
ਹਾਂ ਮੈਂ ਤੁਹਾਨੂੰ ਦਸ ਵਾਰੀ ਹਾਂਜੀ ਲੱਗਦੀ ਹੈ ਜੀ ਮਤਲਬ ਮੈਂ ਤੁਹਾਨੂੰ ਦੱਸ ਕਹਿ ਲਿਆ ਤੁਸੀ ਪੋਂਟਾ ਸਾਹਿਬ ਜਾਂਦੇ ਨੀ ਪਏ ਐਨੇ ਬੀਜੀ ਹੋ
ਹਾਂਜੀ-ਹਾਂਜੀ ਉਹ ਬਸ ਬਿਜਨਸ ਕਰਕੇ ਨਹੀਂ ਜਾ ਪਾ ਟਾਈਮ ਹੀ ਨਹੀਂ ਮਿਲਦਾ ਨਾ ਹੁਣ ਵੀ ਬਹੁਤ ਮੁਸ਼ਕਿਲ ਨਾਲ ਮੈਂ ਕਿਆ ਚਾਲ ਕੋਲ ਕਰ ਲੈਨੇ ਆ। ਹਮ ਤੁਹਾਡੀ ਪਹਿਲੇ ਵੀ ਦੋ ਤ੍ਰੈ ਵਾਰੀ ਆਈ ਸੀ ਮੈਂ ਚੱਕ ਨੀ ਪਾਇਆ ਉਹ ਫਲਾਈਟ ਇਚ ਹੈਗਾ ਸੀ ਨਾ ਆਪਨੀ ਜਾਹਾ ਕਨੇਡਾ ਜਾ ਰਿਹਾ ਸੀ ਜਰਾ।
ਅੱਛਾ ਜੀ ਤੇ ਹੁਣੇ ਤੇ ਤੁਸੀਂ ਫਾਰਮ ਹਾਊਸ ਵਿੱਚ ਆ ਗਏ ਸੀ ਤੇ ਹੁਣ ਤੁਸੀਂ ਕਨੇਡਾ ਪਹੁੰਚ
ਨਹੀਂ ਆ ਗਿਆ ਮੈਂ ਆ ਗਿਆ।
ਅਹ ਕਨੇਡਾ ਹੈ ਇੱਕ ਡੇਢ ਘੰਟੇ ਦਾ ਰਸਤਾ ਹੈਗਾ ਕਨੇਡਾ?
ਕਨੇਡਾ ਤੋਂ ਹੀ।
ਅੱਛਾ ਅੱਛਾ ਜੀ ਅੱਛਾ-ਅੱਛਾ, ਅੱਛਾ-ਅੱਛਾ ਮੈਂ ਕਿਹਾ ਨਹੀਂ ਹੁਣੇ ਤੁਸੀਂ ਕਿਹਾ ਮੈਂ ਕੈਨੇਡਾ ਜਾ ਰਿਹਾ ਸ
ਹਾਂਜੀ-ਹਾਂਜੀ, ਹਾਂਜੀ ਉਹ ਤੁਹਾਨੂੰ ਸੁਣਨ ਚ ਗਲ ਹੋਰ ਸੁਣਾਓ। ਤੁਸੀਂ ਕਿੱਥੇ-ਕਿੱਥੇ ਬਾਹਰ ਕੰਟਰੀ ਚ ਹੋ ਆਏ ਹੋ।
ਅਸੀਂ ਤੇ ਕਿੱਥੇ ਨਹੀਂ ਅਸੀਂ ਤੇ ਬਸ ਇੰਡੀਆ ਚ ਹੀ ਘੁੰਮਦੇ ਫਿਰਦੇ ਪਏ ਹਾਂ।
ਅੱਛਾ ਇੰਡੀਆ ਹੋ ਆਏ ਹੋ।
ਅਸੀਂ ਰਹਿੰਦੇ ਇੰਡੀਆ ਚ ਆ।
ਅੱਛਾ ਵਾਹ ਜੀ ਵਾਹ।
ਹਮ।
ਅਸੀਂ ਮੰਗਲ ਗ੍ਰਹਿ ਦੇ ਹਾਂ। ਹੋਰ ਸੁਣਾਓ।
ਹਮ ਬਸ ਜੀ ਵਧੀਆ।
ਦੁਕਾਨ ਦੁਕੁਣ ਬੰਦ ਕਰਤੀ ਸੀ ਆਪਣੀ ਸ਼ੋਪ।
ਹਾਂਜੀ-ਹਾਂਜੀ ਮੈਂ ਸਾਡਾ ਟਾਈਮਿੰਗ ਛੇ ਵਜੇ ਦੀ ਹੈ ਛੇ ਵਜੇ ਬੰਦ ਕਰਕੇ ਉਸ ਤੋਂ ਬਾਅਦ ਅਸੀਂ ਘੁੰਮੀ ਫਿਰ ਫੀਰੀਦਾ ਬਾਜ਼ਾਰ ਚ।
ਅੱਛਾ ਸਕੋਰਪੀਓ ਤੇ।
ਹਾਂਜੀ ਹਾਂਜੀ। ਨਹੀਂ ਉਹ ਮੇਰੀ ਅੱਜ ਤੇ ਮੈਂ ਐਕਟੀਵਾ ਤੇ ਹੀ ਗਈ ਸੀ ਮੇਰੀ ਸਕੋਰਪੀਓ ਥੋੜ੍ਹੀ ਜਿਹੀ ਨਾ ਉਹਦੇ ਚ ਦਿੱਕਤ ਆਈ।
ਅੱਛਾ ਅੱਛਾ ਅੱਛਾ ਹਮ ਹਮ।
ਰਿਪੇਅਰਿੰਗ ਵਾਸਤੇ ਗਈ ਹੋਈਏ।
ਅੱਛਾ ਅੱਛਾ ਡਿੱਕੀ ਢੁੱਕੀ।
ਹਾਂਜੀ ਨਹੀਂ ਨਹੀਂ ਉਹ ਉਹਦੀ। ਨਾ ਸਲਫ ਵਿੱਚ ਦਿੱਕਤ ਆ ਗਈ ਸੀ ਸਲਫ ਨੀ ਲੱਗ ਰਹੀ। ਜੀ ਉਹ ਧੱਕਾ ਮਾਰਨ ਨਾਲ ਗੱਡੀ ਹੋ ਗਈ ਸੀ। ਹਾਂਜੀ।
ਤੁਹਾਡੀ ਥਾਰ ਠੀਕ ਹੈ।
ਹਾਂਜੀ ਥਾਰ ਠੀਕ ਹੈ ਥਾਰ ਸੁੱਤੀ ਵੀ ਹੈ ਥੱਲੇ।
ਅੱਛਾ ਅੱਛਾ ਥਾਰ ੳ ਥਾਰ ਸੱਚ। ਇੱਕ ਗੱਲ ਯਾਦ ਆਈ ਏ ਤੁਹਾਡੀ ਇੱਕ ਰੂਬੀ ਕੌਣ ਸਾਡੇ ਘਰ ਵੀ ਪਈ ਹੈ ਮੇਰੀ ਦਾਦੀ ਦਾ ਮੰਜਾ ਹੈਗਾ ਉਹੇ ਥੱਲੇ।
ਰੂਬੀ ਕੌਣ ਮੰਜੇ ਥੱਲੇ ਆ ਗਈ ਸੀ।
ਉਹ ਪੁਰਜੇ ਕੱਢ ਕੇ ਰੱਖੀਏ ਨਾ।
ਅੱਛਾ ਅੱਛਾ ਤੇ ਤੁਸੀਂ ਥੋੜੀ ਥੋੜੀ ਕਿਉਂ ਹੈ।
ਉਹ ਸਵੇਰੇ ਕਰ ਦਾਂਗੇ ਨਾ ਸਾਰੀ ਅਸੈਂਬਲ ਕਰਦਾਂਗੇ ਬੰਦੇ ਲੱਗੇ ਹੋਏ ਨੇ ਸਾਡੇ ਕੋਲ। ਆਪਣੀ ਗੱਡੀਆਂ ਵੀ ਐਵੇਂ ਰੱਖਣੀਆਂ ਸੀ ਕਾਰ ਦੇ ਅੰਦਰ।
ਅੱਛਾ ਕਿਂਉ ਜਗ੍ਹਾ ਥੋੜ੍ਹੀ ਹੈਗੀ।
ਉਹ ਨਹੀਂ ਬਾਹਰ ਨਾ ਗਲੀ ਚ ਪਾਰਕਿੰਗ ਕਰਨ ਨੀ ਦਿੰਦੇ ਤਾਂ ਅਸੀਂ ਉੱਪਰੋਂ ਹੀ। ਕੱਟ ਕੁੱਟ ਕੇ ਲਿਆਦੇ ਹਾਂ।
ਅੱਛਾ ਅੱਛਾ ਤੇ ਫਿਰ ਤੇ ਤੁਹਾਨੂੰ। ਅੱਧਾ ਦਿਨ ਤੇ ਉਹਨੂੰ ਤੋੜਦਿਆਂ ਜੋੜਦਿਆਂ ਹੀ ਲੱਗ ਜਾਂਦਾ ਹੋਏਗਾ।
ਤਿੰਨ ਦੇ ਬੰਦੇ।
ਅੱਛਾ ਅੱਛਾ ਅੱਛਾ।
ਹਾਂਜੀ ਹਾਂਜੀ। ਹੋਰ ਸੁਣਾਓ ਹੋਰ ਕੋਈ ਕਾਰ ਕੁਰ ਨੀ ਲੈਣੀ ਤੁਸੀਂ ਗੱਡੀ ਗੁੱਡੀ।
ਨਾ ਜੀ ਨਾ ਹਜੇ ਨਹੀਂ ਲੈਣੀ।
ਅੱਛਾ ਅੱਛਾ।
ਹਾਂਜੀ ਦੋ ਹੈਗੀਆਂ ਨੇ ਹੁਣ ਹੋਰ ਕੀ ਕਰਨੀ ਹੈ ਲੈ ਕੇ।
ਬੜੀਆਂ ਨੇ ਦੋ ਬੜੀਆਂ ਨ ਇਕ ਟੰਗ ਉੱਥੇ ਰੱਖ ਲਓ ਇੱਕ ਇਹਦੇ ਚ ਰੱਖ ਲੋ ਨਾ।
ਹੋਰ। ਨਹੀਂ ਅਸੀਂ ਨਾ ਜੁਆਇੰਟ ਕਰ ਲੈਂਨੇ ਹਾਂ ਨਾ ਦੋਨੋਂ ਜੋੜ ਲੈਂਦੇ ਹਾਂ ਪਿੱਛੇ ਬਣ ਲੈਂਦੇ ਹਾਂ ਇਕ। ਉਹ ਪੈਟਰੋਲ ਵੀ ਨੀ ਲੱਗਦਾ ਪੈਟਰੋਲ ਵੀ ਏਦਾਂ। ਹਾਂਜੀ ਡੀਜ਼ਲ ਪੈਟਰੋਲ ਜੋ ਵੀ ਲੱਗਦਾ ਨਾ ਉਹ। ਅੱਧਾ ਲੱਗਦਾ ਮਤਲਬ ਕਿ ਦੋ ਗੱਡੀਆਂ ਦਾ ਇੱਕ ਗੱਡੀ। ਗੱਡੀ ਦਾ ਹੀ ਲੱਗਦਾ ਵਸ ਦੋ ਗੱਡੀਆਂ ਚੱਲ ਜਾਂਦੀਆਂ।
ਪਰ ਮੈਨੂੰ ਇਹ ਗੱਲ ਸਮਝ ਨੀ ਆ ਰਹੀ ਤੁਸੀਂ ਗੱਡੀਆਂ ਤੇ ਲੈ ਲਈਆਂ ਤਰੀ ਤਰੀ ਲੱਗਦੀਆਂ ਤੁਹਾਡੇ ਕੋਲ ਤੇਲ ਪਵਾਨ। ਤੂ ਕਿਦਾ ਸ਼ਹੀ ਏ
ਨਹੀਂ ਨਹੀਂ ਥੋੜੀ। ਤੇਲ ਤਾਂ ਇੰਡੀਆ ਚ ਨਾ ਪੈਟਰੋਲ ਦੀ ਦਿੱਕਤ ਹੋ ਗਈ ਹੈ। ਥੋੜ੍ਹੀ ਜਿ ਕੱਟ ਆਉਂਦਾ ਵੀ ਨਾ।
ਅੱਛਾ ਅੱਛਾ ਅਸੀਂ ਉਹ ਹੀ ਆਪਣੀ ਖੁਦਾਨ ਖੁਦਾਈ ਹੁਣੇ ਇੱਕ। ਉਹ ਤੇਲ ਕਢਿਆ ਉਹ ਉੱਥੋਂ ਹਾਂਜੀ ਹਾਂਜੀ। ਉਹ ਤੁਹਾਡੇ ਘਰ ਦੇ ਕੋਲ ਇੱਕ ਟੂਵਲ ਨੀ ਹੈ। ਹੈਲੋ ਭੈਣ ਜੀ। ਵਾਹਿਗੁਰੂ ਜੀ। ਹੈਲੋ। ਹੈਲੋ ਕੀ ਗੱਲ ਜੀ ਤੁਹਾਡੀ ਆਵਾਜ਼ ਨੀ ਆ ਰਹੀ ਸੀ ਕੀ ਗੱਲ
ਉਹ ਥੋਡਾ ਜਾ ਨਾ ਨਹੀਂ ਮੈਂ ਫੋਨ ਗੱਡੀ ਤੋਂ ਨਹੀਂ ਲੱਗਾ। ਲਗਾਇਆ ਮੈਂ ਫੋਨ ਤੋਂ ਹੀ ਲਗਾਇਆ। ਮੈਂ ਕਹਿ ਰਹੀ ਸੀ ਤੁਹਾਡਾ ਮੰਗਲ ਗ੍ਰਹਿ ਤੇ ਘਰ ਏ ਤੇ ਤੁਸੀਂ ਖੁਦਾ ਖਦਾਨ ਕਿਹੜੀ ਖੋਦੀ ਏ,
ਅਸੀਂ ਖਦਾਨ ਏ ਚਾਂਦ ਤੇ ਖੁਦੀ ਏ ਜੀ।
ਅੱਛਾ ਜੀ ਚਾਂਦ ਤੇ ਵੀ ਪਹੁੰਚ
ਹਾਂਜੀ -ਹਾਂਜੀ -ਹਾਂਜੀ ਚੱਲਣਾ ਤੁਸੀਂ
ਨਾ ਜੀ ਨਾ ਮੈਂ ਨਹੀ ਜਾਣਾ ਤੇ ਉੱਥੇ ਤੁਸੀਂ ਮਤਲਬ ਜੰਗਲ ਪਾਣੀ ਕਿਵੇਂ ਜਾਂਦੇ ਉ।
ਅਸੀਂ ਜੰਗਲ ਉਹ ਕੋਈ ਹੋਂਦਾ ਹੀ ਨਹੀਂ ਖੁੱਲਾ ਈ। ਦੋ- ਦੋ -ਦੋ ਗੱਡ ਟੇ ਨਿਕਲਦੇ ਨੇ ਹਾਂਜੀ
ਉਹ ਕਿਸੇ ਦੇ ਸਿਰ 'ਚ ਪੈਂਦੇ ਹੋਣੇ ਥੱਲੇ ਆ ਕੇ
ਨਹੀਂ ਜੀ ਗ੍ਰੈਵਿਟੀ ਨਹੀ ਹੈ ਨਾ ਉੇਤੇ ਚੱਲਣਾ ਕਿਸੀ ਦਿਨ ਨਾਲ ਤੁਹਾਡੇ ਹੱਥ 'ਚ ਕਰਾਂਗੀ।
ਵਿਚ
ਨਾ ਜੀ ਨਾ- ਨਾ- ਨਾ -ਨਾ ਅਸੀਂ ਨੀ ਰਹਿਣਾ ਏ ਨਾ।
ਤੁਸੀ ਸੁਣਾਓ।
ਹੂੰ ਬਸ ਜੀ ਵਧੀਆ ਜੀ।
ਹੋਰ ਤੁਹਾਡੇ ਪਾਪਾ ਦਾ ਬਿਜਨਸ ਵਦੀਆ ਚੱਲ ਰਿਹਾ।
ਹਾਂਜੀ -ਹਾਂਜੀ ਪਾਪਾ ਦਾ ਵਧੀਆ
ਹੋਰ ਬ੍ਰਦਰ ਦਾ ਬਿਜਨਸ ਵਦੀਆ ਚੱਲ ਰਿਹਾ ਟਰਾਲੇ ਟੁਰੁਲੇ ਚੱਲ ਰਹੇ ਨੇ।
ਨਹੀਂ ਬ੍ਰਦਰ ਦਾ ਟਰਾਲੇ ਟਰੁਲੇ ਹੈ ਈ ਨੀ। ਉਹਦੀ ਮੈਂ ਤੁਹਾਨੂੰ ਦੱਸਿਆ ਤੇ ਸੀ ਉਹਦੇ ਕੋਲ ਨਾ ਉਹਦੀਆਂ ਦੋ ਸ਼ੋਪਾਂ ਨੇ। ਦੋ ਸ਼ੋਪ ਮੇਰੀ ਨੇ ਦੋ ਸ਼ੋਪ ਉਹਦੀ ਹੈ ਹਾਂਜੀ- ਹਾਂਜੀ ਨਹੀਂ -ਨਹੀਂ ਇੱਕ ਹੋਰ ਹੁਣ ਨੀ ਲਈਏ ਕੱਲ ਪਰਸੋਂ ਹੀ ਲਈਏ।
ਅੱਛਾ -ਅੱਛਾ
ਅੱਛਾ ਵਾਹ ਵਦਾਈ ਏ ਜੀ ਫੇਰ ਤੇ
ਜ ਤੁਹਾਨੂੰ ਵੀ ਵਧਾਈਏ ਜੀ ਆਓ ਪਾਰਟੀ ਪਲਟੀ ਕਰਨੇ ਆ।
ਕਰੋ ਤੁਸੀ ਆਪੇ ਕਰੋ ਮਜੇ ਲੋ।
ਕਿਉਂ ਅੱਛਾ ਮੰਗਲ ਗ੍ਰਹ ਤੋਂ ਟਾਈਮ ਲਗਦਾ। ਆਉਂਦੇ ਆ ਤੇ ਨਹੀਂ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ ਅੱਜ ਹੀ ਕਨੇਡਾ ਤੋਂ ਆਇਆ। ਤੇ ਕਨੇਡਾ ਤੋਂ ਸਿੱਧਾ ਮੰਗਲ ਗ੍ਰਹਿ ਤੇ ਫੇਰ ਤੁਹਾਨੂੰ ਬੜਾ ਟਾਇਮ ਲੱਗਿਆ ਹੋਇਗਾ। ਕਿਉਂ ਤੁਸੀਂ ਕਨਫਿਊਜ ਹੋ ਗ ਹੋ ਮੈਨੂੰ ਲਗਦਾ।
ਭੈਣ ਜੀ ਤੁਹਾਡੀ ਆਵਾਜ਼ ਆ ਰਹੀ ਥੋੜੀ ਜਿਹੀ ਉਹ ਖਿੱਚ-ਖਿੱਚ ਕਰਨ ਦੀ
ਨਹੀਂ-ਨਹੀਂ ਮੈਨੂੰ ਲੱਗਦਾ ਤੁਸੀਂ ਥੋੜੇ ਜਹੇ ਕਨਫਿਊਜ ਹੋ ਗਏ ਹੋ ਹਨਾ।
ਨਹੀਂ -ਨਹੀਂ ਯਾਰ ਬਿਜਨਸ ਵਾਲੇ ਬੰਦੇ ਕਨ ਸ਼ੂ ਨਹੀਂ ਹੁੰਦੇ ਉਹ ਹੋਰ ਤੁਹਾਡੀ ਮਾਤਾ ਜੀ ਕੀ ਕਰ ਰਹੇ ਨੇ।
ਤੇ ਨੇ ਉਹ ਤੁਹਾਨੂੰ ਪਤਾ ਗਾਚੀ ਹੀ ਹੁੰਦੀ ਏ ਗਾਚ
ਅੱਛਾ-ਅੱਛਾ- ਅੱਛਾ ਹਾਂਜੀ-ਹਾਂਜੀ ਉਹ ਸਾਡੇ ਮੰਗਲ ਗ੍ਰਹਿ ਦੇ ਕੋਲ ਹੀ ਮਿੱਲ
ਹਾਂਜੀ-ਹਾਂਜੀ ਉਹੀ ਖਾ ਰਹੇ ਨੇ।
ਅੱਛਾ ਖਾ ਰਹੇ ਨੇ।
ਹਾਂਜੀ
ਅੱਛਾ।
ਤੁਹਾਡੇ ਘਰ ਵੀ ਮੈਂ ਸੁਣਿਆ, ਕੋਈ ਖਾਂਦਾ ਹੈ?
ਸਾਡੇ ਘਰ ਹਾਂ, ਸਾਡੀ ਭੂਆ ਖਾਂਦੀਏ, ਖਾ ਰਹੀ ਆਉਣੀ ਉਹਨੂੰ ਵੀ
ਅੱਛਾ-ਅੱਛਾ।
ਹਾਂਜੀ-ਹਾਂਜੀ।
ਨਹੀਂ-ਨਹੀਂ, ਤੁਹਾਡੇ, ਤੁਹਾਡੇ ਘਰ, ਤੁਹਾਡੀ ਫੈਮਲੀ। ਨਹੀਂ, ਨਹੀਂ ਤੁਹਾਡੇ ਕੋਲ ਹੀ ਰਹਿੰਦੇ ਨੇ?
ਹਾਂਜੀ-ਹਾਂਜੀ, ਇਹ ਲਾਗੇ ਹੀ ਹੈਗੇ ਨੇ ਬਸ ਏ।
ਅ, ਮਤਲਬ ਤੁਹਾਡੀ ਸਾਰੀ ਫੈਮਿਲੀ ਮੰਗਲ ਗ੍ਰਹਿ ਤੇ ਹੀ ਹੈ?
ਨਹੀਂ-ਨਹੀਂ, ਇਹ ਮੰਗਲ ਗ੍ਰਹਿ ਤੇ ਤਰਤੀ ਕੋਲ ਹੀ ਤੇ ਹੈਗੀ ਹੈ। ਜ਼ਿਆਦਾ ਦੂਰ ਥੋੜ੍ਹੀ ਹੈ।
ਚਲ ਚਲਦੇ ਆਂ। ਅੱਛਾ ਜੀ। ਫਿਰ ਲੈ ਦੋ ਕਦੀਂ ਸਾਨੂੰ ਵੀ ਲੈ ਜੋ।
ਤੁਹਾਨੂੰ ਕਹਿ ਤੇ, ਚਲੋ ਨਾਲ, ਤੁਸੀਂ ਜਾਂਦੇ ਨੀ, ਹੁਣ ਪਹੁੰਚ ਜਾਂਦਾ ਅਸੀਂ ਅਧ੍ਹੀ ਰਾਤ ਤੇ। ਹੁਂ
ਅੱਛਾ ਜੀ। ਬੜੀ ਜਲਦੀ ਨਹੀਂ ਪਹੁੰਚ ਗਏ?
ਉਹ ਨਹੀਂ-ਨਹੀਂ, ਆਪਣਾ ਉਹ ਲਾਈਟ ਦੀ ਸਪੀਡ ਦਾ ਰੋਕਟ ਹੈਗਾ ਨਾ। ਵਧੀਆ ਆਪਣਾ, ਪ੍ਰੋਫੈਸ਼ਨਲ ਬਣਵਾਏ ਹੈ। ਉਹ ਧਰਤੀ ਤੇ ਅਸੀ ਤਹੀ ਆਏ ਸੀ ਉਹਨਾ ਪੈਂਚਰ ਹੋ ਗਿਆ ਸੀ ਪੈਂਚ ਚਰ ਲਗਵਾਣ ਆਏ ਸੀ।
ਫ੍ਰੀ ਕੇ ਜਾਣਾ
ਹਾਂਜੀ-ਹਾਂਜੀ।
ਮੇਰੀ ਸਕੋਰਪੀਓ ਤੇ ਕਦੀ ਪੈਂਚਰ ਨਹੀਂ ਹੋਈ?
ਅੱਛਾ?
ਹਾਂ। ਉਹ ਮੈਂ ਨਾ ਉਹਦੇ ਤੇ, ਜ ਟ੍ਰੇਨ ਦੇ ਟਾਇਰ ਹੁੰਦੇ ਨਾ ਉਹ ਚੱਕ੍ਹਾ ਜਿਹਾ ਹੁੰਦਾ ਟ੍ਰੇਨ ਦਾ ਨਾ ਲ ਆੇ ਆਏ ਹੇਏ ਨੇ। ਹਾਂਜੀ, ਤਾਂ ਕਰਕੇ।
ਫਿਰ ਜਿੱਥੇ ਵੀ ਜਾਂਦੇ ਹੋਣੇ ਹੋ ਅੱਗੇ, ਪਟਰੀ ਜ਼ਰੂਰ ਵਿਛਵਾਉਦੇ ਹੋਣੇ ਹੋ?
ਹਾਂਜੀ-ਹਾਂਜੀ, ਬੜੇ ਬੰਦੇ ਲਾਏ ਹੋਏ ਨੇ ਅਸੀਂ।
ਅੱਛਾ, ਕਿ ਬੰਦੇ ਪਿੱਛੇ ਚੱਲਦੇ ਨੇ ਜਾਂ ਅੱਗੇ ਚੱਲਦੇ ਨੇ?
ਨਹੀਂ, ਉਹ ਅੱਗੇ-ਅੱਗੇ ਪਟਰੀ ਲਾਉਂਦੇ ਰਹਿੰਦੇ ਨੇ ਨਾ।
ਅੱਛਾ-ਅੱਛਾ, ਮਤਲਬ ਕੱਲ ਕੰਮ ਕਰਨਾ ਹੁੰਦਾ ਮੰਨ ਲਓ ਤੁਸੀਂ ਕੱਲ ਦੁਕਾਨ ਖੋਲਣੀ ਰੈ ਤੇ ਅੱਜਹੀ ਜਾਂਦੀ ਹੋ, ਮਤਲਬ ਘਰੋਂ?
ਅਜ ਹੀ ਹਾਂਜੀ। ਰਾਤੀ ਬਸਤੇ ਅਸੀਂ ਬੰਦੇ ਲਾਏ ਹੋਏ ਨੇ, ਉਹ ਟਰੈਕ ਬਣਾ ਰਹੇ ਨੇ ਨਾ। ਨਹੀਂ, ਹੁਣ ਉਹ ਰਾਤੀ ਟਰੈਕ ਬਣਾ ਰਹੇ ਨਾ
ਅੱਛਾ ਰੋਜ਼, ਰੋਜ਼ ਟਰੈਕ ਬਣਾਉਂਦੇ ਹੋ? ਭੈਣ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ।